ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਠੀਕ ਹੋ ਠੀਕ। ਠੀਕ ਹੋ ਹਾਂਜੀ ਹਾਂਜੀ ਜਿਉਂਦੇ ਵਸਦੇ ਰਹੋ।
ਹੋਰ ਬਸ ਵਧੀਆ ਤੁਸੀਂ ਦੱਸੋ
ਹਾਂਜੀ ਹੋਰ
ਬਸ ਵਧੀਆ, ਕੀ ਕਰ ਰਹੇ ਹੋ?
ਹਾਂ, ਬਸ ਚਾਏ ਪੀਤੀ ਆ ਹੁਣ। ਓਟਸ ਖਾਏ ਨੇ ਸਵੇਰੇ ਉੱਠ ਕੇ। ਪਾਠ ਕਰਕੇ ਫਿਰ ਉਸ ਤੋਂ ਬਾਅਦ ਹੁਣ ਉਟਸ ਹੀ ਖਾਏ ਜਿਆਦਾ।
ਹਾਂਜੀ ਹਾਂਜੀ ਠੀਕ ਹੈ ਜ ਅਸੀਂ ਆਪ ਹੁਣੇ ਚਾਹ ਪੀ ਕੇ ਹਟਿਆ ਉਹ ਹੁਣ ਆਲੂ ਵਾਲੇ ਪਰਾਂਠੇ ਬਣਾਣੇ ਨੇ ਆਲੂ ਉਬਲਣੇ ਰੱਖੇ ਹੋਏ ਨੇ
ਹੂੰ ਹੂੰ।
ਉਵੇਂ ਤੇ ਅਸੀਂ ਹਰ ਸੰਡੇ ਬੂੜੇ ਸਾਹਿਬ ਜਾਂਦੇ ਹਾਂ ਪਰ ਅੱਜ ਗਏ ਨੀ ਗ ਗਰਮੀ ਬਹੁਤ
ਅੱਛਾ ਸੁਨੋ ਇੱਕ ਇੱਕ ਦਿਨ ਵਾਸਤੇ ਤੁਹਾਨੂੰ ਪੀ ਐਮ ਬਣਾਇਆ ਜਾਵੇ ਔਰ ਮਸ਼ੀਨ ਤੁਹਾਨੂੰ ਦਿੱਤੀ ਜਾਵੇ ਤੁਸੀਂ ਫਿਰ ਕੀ ਕਰੋਗੇ
ਇਹੀ ਹੈ ਕਿ ਜੋ ਹਰ ਇੱਕ ਬੰਦੇ ਦੀ ਇੱਛਾ ਹੁੰਦੀ ਹੈਗੀ ਜੇ ਉਹੀ ਕਰਾਂਗੇ ਬਸ ਆਹ ਇਹ ਕਿ ਹੁਣ ਤੁਹਾਨੂੰ ਪਤਾ ਅੱਜ ਕੱਲ੍ਹ ਕਿੱਥੇ ਇਹ ਚੀਜ਼ਾਂ ਹੈਗੀਆਂ ਨੇ ਬਣਨ ਨੂੰ ਤੇ ਹਰ ਇੱਕ ਇਨਸਾਨ ਕਹਿੰਦਾ ਹੈ ਜੀ ਅਸੀਂ ਬਣੇ ਜਾਂ ਐਵੇਂ ਕਰੀਏ
ਨਹੀਂ ਮਤਲਬ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਦਿਨ ਵਾਸਤੇ ਪੀ ਐੱਮ ਬਣਾਇਆ ਜਾਵੇ ਔਰ ਮਸ਼ੀਨ ਦਿੱਤੀ ਜਾਵੇ ਤੁਹਾਨੂੰ ਤਾਂ ਉਸ ਮਸ਼ੀਨ ਦਾ ਕਿਵੇਂ ਯੂਜ਼। ਤੁਸੀਂ ਕਰੋਗੇ, ਮੈਂ ਇਹ ਕਹਿ ਰਹੀ ਹਾਂ ਤੁਸੀਂ ਇੱਕ। ਤਾਂ ਮਹਿੰਗਾਈ ਜਿਵੇਂ ਮੋਦੀ ਨੇ ਨੇ ਮਹਿੰਗਾਈ ਕੀਤੀ ਇਹ ਮਹਿੰਗਾਈ ਘੱਟ ਕੀਤੀ ਜਾਵੇਗੀ ਸਿਲੰਡਰ ਮਹਿੰਗਾ ਹੈਗਾ, ਹਜ਼ਾਰ ਤੋਂ ਉੱਤੇ ਚਲਾ ਗਿਆ। ਉਹ ਪੰਜ ਸੌ ਰੁਪਏ ਦਾ ਕੀਤਾ ਜਾਵੇ ਔਰ ਗਰੀਬ। ਕਿਸਾਨ ਜਿਹੜਾ ਰੋਟੀ ਵੀ ਨਹੀਂ ਖਾ ਸਕਦਾ ਉਹ ਵਿਚਾਰਾ ਕੀ ਕਰੇਗਾ ਉਹਨੂੰ ਮਕਾਨ ਦਿ। ਦਿੱਤਾ ਜਾਵੇ ਫਰੀ ਵਿੱਚ ਮਕਾਨ ਬਣਾ ਕੇ ਦਿੱਤਾ ਜਾਵੇ। ਬ ਬੱਚੇ ਰਹਿ ਸਕਣ ਮਤਲਬ ਉਹ ਰਹਿ ਸਕਣ ਗਰੀਬ ਬੰਦਾ ਰਹਿ ਸਕੇ ਜਿਹੜੇ ਬੱਚੇ ਭਿਖਾਰੀ ਮਤਲਬ। ਮੰਗ ਕੇ ਬੱਚੇ ਖਾ ਰਹੇ ਨੇ ਹੈਂ ਉਹਨਾਂ ਨੂੰ ਕੰਮ ਮਿਲ।
ਪੜ੍ਹਾਈਆਂ ਬਹੁਤ ਮਹਿੰਗੀਆਂ ਹੈਗੀਆਂ ਨੇ ਬੱਚੇ ਕਈ ਪੜ੍ਹ ਵੀ ਨਹੀਂ ਪਾਦੇ।
ਹਾਂਜੀ, ਉਹਨਾਂ ਨੂੰ ਕੰਮ ਮਿਲ ਜਾਏਗਾ ਕੰਮ ਮਿਲ ਜਾਏਗਾ ਤੇ ਫਿਰ। ਮੰਗਣਗੇ ਨੀ ਕਿਸੇ ਕੋਲੋਂ ਹੋਰ। ਹੋਰ ਕਿੰਨਾ ਮਹਿੰਗਾਈ ਘੱਟ ਘੱਟ। ਰਹੇਗੀ ਮਹਿੰਗਾਈ ਘਟੇਗੀ ਤੇ ਲੋਕ ਚੋਰੀਆਂ ਨਹੀਂ ਕਰਨਗੇ। ਚੋਰੀਆਂ ਕਰਨਗੇ ਤੇ ਫੇਰ ਆਪਣਾ ਨੁਕਸਾਨ ਸਾਡਾ ਹੀ ਹੈਗਾ ਨਾ।
ਹਾਂਜੀ।
ਹੋਰ ਸਭ ਨੂੰ ਮੁਕਾਉ ਹੋਰ ਹਾਊਸ ਟੈਕ ਹਾਉਸ। ਟੈਕਸ ਦੇਖੋ ਕਿੰਨੇ ਲੱਗ ਕੇ ਆ ਰਹੇ ਨੇ ਹਾਊਸ ਟੈਕਸ ਜਿਹੜੇ ਘਟਾਏ। ਬੰਦ ਕਰਨ ਹਾਊਸ ਟੈਕਸ। ਹ ਮਕਾਨ ਆਪਣਾ ਫਿਰ ਵੀ ਹਾਊਸ ਟੈਕਸ ਲੱਗਦਾ ਪਿਆ। ਔਰ ਪਾਣੀ ਦੇ ਟੈਕਸ ਪਾਣੀ ਅਗਰ ਪਾਣੀ ਦੇ ਕਮ ਸੇ ਕਮ ਫ੍ਰੀ ਹੋਣਾ ਚਾਹੀਦੇ ਪਾਣੀ ਦੇ ਵੀ ਟੈਕਸ ਤਿੰਨ ਸੌ ਰੁਪਏ ਮਹੀਨਾ। ਪ ਉਹ ਟੈਕਸ ਵੀ ਲੱਗਦਾ ਹੈਗਾ ਮਕਾਨ ਦਾ ਤੇ ਬਿਜਲੀ ਦੇ ਬਿੱਲ। ਇਨੇ ਆਉਂਦੇ ਨੇ, ਔਰ ਉਹ ਘਟਾਏ ਜਾਣ। ਉਹ ਘਟਾਵਾਂਗੇ ਤੇ। ਪੱਚੀ ਪੱਚੀ ਹਜ਼ਾਰ ਬਿੱਲ ਆ ਜਾਂਦਾ ਗ਼ਰੀਬ ਬੰਦਾ ਕਿੱਥੋਂ ਦੇਵੇਗਾ ਖਾਏਗਾ ਜਾਂ ਬਿੱਲ ਦੇਵੇਗਾ। ਇਸ ਵਾਸਤੇ ਆਪਣਾ। ਉਹਨਾਂ ਨੂੰ ਉਹਨਾਂ ਦਾ ਇਹ ਕੀਤਾ ਜਾਏਗਾ ਹਾਊਸ ਟੈਕਸ ਬਿਜਲੀ ਦੇ ਬਿੱਲ। ਪਾਣੀ ਦੇ ਬਿੱਲ ਬੰਦ ਕਰਾਂਗੇ ਔਰ ਬਿਜਲੀ ਦਾ ਬਿੱਲ ਜਿਹੜੇ। ਦੋ ਸੌ ਯੂਨਿਟ ਮਿਲਦੀ ਹੈਗੀ ਸਾਨੂੰ ਤੇ ਉਹ ਫੇਰ ਉਹ ਦੋ ਸੌ ਤੋਂ ਜਿਆਦਾ ਲਿਮਿਟ ਵਧਾ ਕੇ ਤੇ ਕਮ ਸੇ ਕਮ ਹਜ਼ਾਰ ਯੂਨਿਟ ਕਰ। ਜਿਵੇਂ ਜਿਵੇਂ ਲੋਕਾਂ ਦਾ ਬਿੱਲ ਘੱਟ ਆਵੇ। ਬਿੱਲ ਇੰਨਾ ਇੰਨਾ ਆਉਂਦਾ ਬੰਦਾ ਦੇ ਵੀ ਨਹੀਂ ਸਕਦਾ ਹੈਗਾ ਤੇ। ਬਿੱਲ ਬਹੁਤ ਜ਼ਿਆਦਾ ਆ ਰਹੇ ਨੇ ਹਾਊਸ ਟੈਕਸ ਬਿਜਲੀ। ਬੰਦਾ ਐਸੇ ਕੰਮਾਂ ਵਿੱਚ ਹੀ ਰਹਿ ਜਾਂਦਾ ਹੈਗਾ ਵ ਤੇ ਤੇ ਉਹ ਆਪਣਾ ਕਦੀ ਹਾਊਸ ਟੈਕਸ ਆ ਜਾਂਦਾ ਕਦੀ ਬਿਜਲੀ ਦਾ ਬਿੱਲ ਆ ਜਾਂਦਾ ਹੈ ਕਦੀ ਉਹ ਪਾਣੀ ਦਾ ਬੀਲ ਆ ਜਾਂਦੈ ਹੈਗਾ ਪਾਣੀ ਦਾ ਪੀਲਾ ਜਾਂਦੈ। ਹੈਂ ਪਾਣੀ ਵੀ ਪਾਣੀ ਤਾਂ ਪੀਣਾ ਹੀ ਹੈ ਨਾ ਜੀਨੇ ਵਾਸਤੇ ਤੇ ਉਹ ਵੀ ਜਿਹਨੇ ਉਹ ਵੀ ਕੀਤਾ ਹੋਇਆਗਾ ਮੈਂ ਤੇ ਇਹਨਾਂ ਨੂੰ ਸਾਰਿਆਂ ਨੂੰ ਬੰਦ ਕਰ ਦੇਵਾਂ ਕਿ ਨਾ ਮੈਂ ਸਾਰੇ ਟੈ ਟੈਕਸ ਟੁਕਸ ਜਿਹੜੇ ਖਤਮ ਕਰਦਾ ਦਵਾਂ ਔਰ। ਗ਼ਰੀਬਾਂ ਨੂੰ ਮਤਲਬ ਸਹੂਲਤਾਂ ਮਿਲ ਜਾਣ ਉਹਨਾਂ ਦੇ ਆਧਾਰ ਕਾਰਡ। ਜਿਹੜੇ ਪੈਨ ਕਾਰਡ। ਜਿਹੜੇ ਆ ਬਣਦੇ ਨੇ ਉਹਨਾਂ ਦੇ ਇੰਨੇ ਇੰਨੇ ਪੈਸੇ ਲੈ ਲੈਂਦੇ ਨੇ ਸੱਠ ਸੱਠ ਰੁਪਏ ਮੈਂ ਉਸ ਦਿਨ ਬਾਰਾਂ ਸੌ ਰੁਪਏ ਦੇ ਕੇ। ਆਈਆਂ ਤੇ ਆਧਾਰ ਕਾਰਡ ਤੇ ਠੀਕ ਕਰਵਾ ਕੇ ਲੈ ਕੇ ਆਈਆਂ ਤੇ। ਬਾਰਾਂ ਸੌ ਰੁਪਏ ਉਹਨਾਂ ਨੇ ਮੇਰੇ ਕੋਲ ਲੈ ਲਏ। ਬੈਂਕ ਵਾਲੇ ਕਹਿੰਦੇ ਨੇ ਫਿਰ ਤੁਹਾਡਾ ਕੰਮ ਨੀ ਬਣੇਗਾ। ਪਹਿਲੇ ਇਹ ਕਰਵਾ ਕਿ ਆਓ। ਫਿਰ ਉਹ ਕਰਵਾਇਆ ਇਹ ਸਾਰੇ ਬੰਦ ਕਰ ਦਿੱਤੇ ਜਾਣ ਔਰ। ਛੋਟੇ ਜਿਹੜੇ ਤਬਕੇ ਦੇ ਲੋਕ ਨੇ ਕਮ ਸੇ ਕਮ ਰੋਟੀ ਦੇ ਖਾ ਸਕਣ। ਉਹਨਾਂ ਨੂੰ ਕੰਮ ਦਿੱਤੇ ਜਾਣ ਲੋਕਾਂ ਉਹਨਾਂ ਕੋਲ ਕੰਮ ਹੀ ਨਹੀਂ ਹੈਗੇ ਤੇ ਫਿਰ। ਖਾਣਗੇ ਕੀ ਫਿਰ ਖਾਣਗੇ ਨੀ ਤੇ ਫੇਰ ਉਹ ਕੀ ਕਰਨਗੇ।
ਇੰਨੀ ਹੋਈ ਪਈ ਇਹ ਅੱਜ ਕੱਲ ਜੋ ਬਾਹਰੋਂ ਪੰਜਾਬ ਤੋਂ ਜਾ ਉੱਧਰੋਂ ਬਾਹਰਲੀ ਸਾਈਡ ਹਿਮਾ। ਜਦ ਸਮਾਨ ਆ ਰਿਹਾ ਉਹਦੇ ਤੇ ਵੀ ਜੀ ਐਸ ਟੀ ਲਗਾਈ ਜਾ ਰਹੀ ਏ।
ਹਾਂਜੀ ਹਾਂਜੀ ਇਹ ਸਿਰਫ
ਆ ਰਿਹਾ ਇੱਧਰ ਵੀ ਉਹਨਾਂ ਨੇ ਮੈਂ
ਜੀ ਐਸ ਟੀ ਬੜੀ ਲੱਗੀ ਹੋਈ ਏ ਜੀ ਐਸ ਬੰਦ ਨੀ ਕਰਦੇ ਮੈਂ ਤੇ ਜੀ ਐਸ ਟੀ ਵੀ ਫਰ ਬੰਦ ਕਰ ਦਵਾਂ ਔਰ ਆਪਣਾ ਉਹਰ ਲੋਕ ਜਿਹੜਾ ਬਾਹਰ ਲੋਕਾਂ ਮ ਮਕਾ ਮ ਸਮਾਨ ਮੰਗਵਾਂਦੇ ਨੇ ਕੱਪੜਾ ਲ ਤਾਜ਼ਾ ਹੋਰ ਚੀਜ਼ਾਂ ਦਿੱਲੀਓ ਮੰਗਵਾਂਦੇ ਨੇ ਅੰਬਾਲਿਓ ਜਲੰਧਰੋ ਲੂ ਦਾਓ ਉਹ ਫੇਰ ਉਹਨਾ ਦੀ ਜਿਹੜੀ ਜੀ ਐਸ ਟੀ ਲੱਗਦੀ ਓ ਤੇ ਪੈਸੇ ਲੱਗ ਕੇ ਲੱਗ ਨਾਲ ਹੀ ਲੱਗ ਜਾਂਦੇ ਨੇ ਉਹ ਫਿਰ ਚੀਜ਼ ਸਾਨੂੰ ਮਹਿੰਗੀ ਪੈਂਦੀ ਅੱਗੋਂ ਫਿਰ ਅਸੀਂ ਉਹਨਾਂ ਨੂੰ ਚੀਜ਼ ਮਹਿੰਗੀ ਦੇਵਾਂਗੇ ਇਸ ਵਾਸਤੇ ਜੀ ਐੱਸ ਟੀ ਹਟ ਜਾਏਗੀ ਤੇ ਫਿਰ ਸਾਨੂੰ ਮੌਜ ਹੋਏਗੀ ਤੇ ਫੇਰ ਆਪਣਾ ਸਾਨੂੰ ਸਮਾਨ ਫਿਰ ਸਸਤਾ ਮਿਲ ਜਾਏਗਾ।
ਹਾਂ ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ ਮਹਿੰਗਾਈਆਂ ਬਹੋਤ ਏ ਕੋਈ ਚੀਜ਼ ਐਸੀ ਨਹੀਂ ਹੈ ਜਿਹਦੇ ਚ ਇਹਨਾਂ ਨੇ ਕੁੱਛ ਕੀਤਾ ਹੋਵੇ।
ਹਾਂ ਬੱਚਿਆਂ ਨੂੰ ਲੋਕ ਪੜ੍ਹਾ ਨਹੀਂ ਸਕਦੇ ਪੜ੍ਹਾ ਕਿ ਲੋਕ ਆ ਦਸ ਪਾਸ ਤੋਂ ਬਾਅਦ ਘਰ ਬਠਾ ਲੈਂਦੇ ਨੇ ਉਹਨਾਂ ਨੂੰ ਪ ਪਣਾ ਪੜ੍ਹਾਇਆ ਜਾਵੇ ਤੇ ਉਹਨਾਂ ਨੂੰ ਸੂਲ ਦਿੱਤੀਆਂ ਜਾਨ ਸਕੂਲਾਂ ਦੀ ਫੀਸਾਂ ਕੰਮ ਕੀਤੀਆਂ ਜਾਨ ਬੱਚੇ ਪੜ੍ਹ ਨੀ ਸਕਦੇ ਹੈਗੇ ਔਰ ਆਪਣਾ ਅਗਰ ਪੜ੍ਹਨਗੇੇ ਤੇ ਕੁਛ ਬਣਨਗੇ ਦੇਸ਼ ਵਾਸਤੇ।
ਬਿਲਕੁਲ ਜੀ ਐਹ ਤੇ ਹੈ ਹੀ ਹੈ ਜੀ।
ਇਸ ਵਾਸਤੇ ਪੀ ਐਮ ਬਣਨ ਨਾਲ ਤੇ ਆਪਣਾ ਸਾਰੇ ਅ ਸ ਸਹੀ ਹੋ ਜਾਨਗੇ ਫਿਰ ਸਾਰਾ ਕੰਮ ਸਹੀ ਹੋ ਜੇਗਾ।
ਅਤੇ ਸਾਡੇ ਪੰਜਾਬ ਚ ਵੀ ਨਾ ਤਿੰਨ ਸੌ ਯੂਨਿਟ ਫਰੀ ਹੈਗੀ ਜੇ ਬਿਜਲੀ ਦੀ ਨਾ ਤੇ ਉੱਧਰ ਮਤਲਬ ਕਈ ਲੋਕ ਐਸੇ ਹੈਗੇ ਨੇ ਜਿਵੇਂ ਹੁਨ ਸਭ ਨੂੰ ਪਤਾ ਕਿ ਸਿਲੰਡਰ ਮਹਿੰਗੇ ਹੋ ਗਏ ਨੇ ਸਭ ਨੇ ਆਪਣੇ ਆਪਣੇ ਘਰ ਨਾ ਇੰਡਕਸ਼ਨ ਚੁੱਲੇ ਹੁੰਦੇ ਨੇ ਨਾ ਉਹ ਲੈ ਕੇ ਰੱਖੇ ਹੋਏ ਨੇ ਉਹ ਯੂਜ਼ ਕਰਦੇ ਨੇ ਕਿਉਂਕਿ ਪਤਾ ਯੂਨਿਟ ਫਰੀ ਹੈਗੀ ਜੇ ਔਰ ਜਿੰਨੀ ਮਰਜ਼ੀ ਬੁਜਲੀ ਸਕੂਲ ਉਹ ਤਿੰਨ ਸੌ ਯੂਨਿਟ ਕਿੱਥੇ ਮੁੱਕ ਜੇਗਾ ਇੱਕ ਡੇਢ ਮਹੀਨੇ ਵਿੱਚ ਇਹ ਚੀਜ ੳਰ ਉਹਨਾਂ ਨੇ ਨਾ ਘਰਾਂ-ਘਰਾਂ ਵੀ ਹੁਨ ਇੰਡਕਸ਼ਨ ਰੱਖ ਲਿੱਤੇ ਨੇ ਇੰਡਕਸ਼ਨ ਰੱਖੇ ਨੇ ਔਰ
ਹੰਮ ਹੰਮ ਉਂਹਦੇ ਫਾਇਦੇ ਇਹ ਹੈਗੇ ਨੇ ਕਿ ਬਿਜਲੀ ਤੁਹਾਡੀ ਅਗਰ ਤੁਹਾਨੂੰ ਮਿਲਦੀ ਹੈਗੀ। ਯੂਜ ਕਰੋ, ਤੁਸੀਂ ਉਹ ਫਿਰ ਉਸ ਚੁੱਲੇ ਤੇ, ਆਪਣਾ ਰੋਟੀ -ਰੂਟੀ ਬਣਾ ਲੈਂਦੇ ਨੇ, ਪੰਜਾਬ ਦੇ ਲੋਕ। ਉੱਥੇ ਬਿਜਲੀ ਦੇ ਖਰਚੇ ਘੱਟ ਹੈਗੇ ਨੇ, ਇੱਥੇ ਜ਼ਿਆਦਾ ਹੈਗੇ ਨੇ।
ਬਿਲਕੁਲ ਇੱਥੇ ਤੇ ਜੂਨਿਟ, ਇਥੇ ਕੁਛ ਵੀ ਨੀ ਫ੍ਰੀ ਹੈਗਾ ਜੇ,
ਹਾਂ, ਇੱਥੇ ਸੱਤ ਰੁਪਏ ਯੂਨਿਟ ਹੈਗੀ ਐ, ਉਥੇ ਘੱਟ ਤਿੰਨ ਰੁਪਏ ਯੂਨਿਟ ਹੈਗੀ ਏ
ਅੱਛਾ ਜੀ ਉਹ ਤੇ ਹੈ ਹੀ ਏ ਜੀ ਬਿਲਕੁਲ ਜੀ ਬਿਲਕੁਲ ਹਰ ਏਕ ਚੀਜ਼ ਦਾ ਬੈਨੀਫਿਟ ਹੋਣਾ ਚਾਹੀਦਾ ਪਰ ਇੱਥੇ ਕੋਈ ਨੀ ਹੈਗਾ ਜੇ
ਬਸ ਮਹਿੰਗਾਈ ਜ਼ਆਦਾ ਹੋਏਗੀ ਤੇ ਇਹ ਜਿਹੜੇ ਹੁਨ ਵਿਆਹ ਸ਼ਾਦੀਆਂ ਉਹਨਾਂ ਜਿਹੜੇ ਕੰਮ ਹੁੰਦੇ ਨੇ ਸਾਰੇ ਖਰਚੇ ਹੁੰਦੇ ਨੇ। ਤੇ ਉਹਨਾਂ ਦੇ ਖੱਟ ਹੋਣ ਤੇ ਆਪਣਾ ਇੰਨੇ ਇੰਨੇ ਰੈਂਟ ਲੈ ਲੈਂਦੇ ਨੇ।
ਬਿਲਕੁਲ ਜੀ ਐਤੇ ਹੈ ਈ ਏ
ਉਹਨਾਂ ਨੂੰ ਕਿੰਨੀ ਦਿੱਕਤ ਔਂਦੀ ਏ ਫੇਰ
ਬਹੋਤ ਜ਼ਿਆਦਾ ਉਹ ਹੁਨ ਤੁਹਾਨੂੰ ਪਤਾ ਹੀ ਏ ਜਿਹੜਾ ਮਾਤੜ ਬੰਦਾ ਹੈਗਾ ਉਹ ਕਿ
ਉਹ ਉੱਥੇ ਕਰ ਵੀ ਨੀ ਸਕਦਾ ਕੁਛ ਵੀ ਨੀ ਵਿਆਹ ਵੀ ਨੀ ਕਰ ਸਕਦਾ ਬੱਚੇ ਦਾ ਮਹਿੰਗਾਈ ਇਤਨੀ ਹੈਗੀ, ਲੜਕੀਆਂ ਦੀ ਸ਼ਾਦੀ ਨਹੀਂ ਹੋ ਸਕਦੀ, ਕੀ ਕਰਨ
ਇਹ ਵੀ ਵੈਸੇ, ਹੁਣ ਹੀ ਚੱਲ ਪਏ ਨੇ ਮਹਿੰਗਾਈਆਂ ਨੇ ਤੇ ਪਹਿਲੇ ਟਾਈਮ ਚ ਨਾ ਮਤਲਬ ਮਹਿੰਗਾਈ ਘੱਟ, ਔਰ ਕਮਾਈ ਚ ਵੀ ਬਹੁਤ ਇਹਨਾਂ ਦਾ ਫ਼ਰਕ ਹੁੰਦਾ ਸੀ। ਅੱਜ-ਕੱਲ੍ਹ, ਮਹਿੰਗਾਈ ਜ਼ਿਆਦਾ ਹੈ, ਔਰ ਕਮਾਣ ਵਾਲੇ ਘੱਟ ਹੈਗੇ ਨੇ,
ਹਾਂ, ਕੁੜੀਆਂ ਵਿਚਾਰੀਆਂ ਬਾਹਰ ਨੀ ਨਿਕਲ ਸਕਦੀਆਂ, ਡਰ ਲੱਗਦਾ ਗੈ। ਹੈਂ, ਤੇ ਲੋਕ ਕਿਸ ਤਰ੍ਹਾਂ ਦੇ ਹੈਗੇ, ਨੇ ਕਿਸ ਤਰ੍ਹਾਂ ਦੀ ਨਜ਼ਰ ਨਾਲ ਦੇਖਦੇ ਨੇ ਵਿਚਾਰੀਆਂ, ਕੁੱਝ ਪੜ੍ਹ ਲਿਖ ਜਾਣਗੀਆਂ, ਤੇ ਕਮ ਸੇ ਕਮ ਬਾਹਰ ਨਿਕਲ ਕੇ ਆਪਣਾ, ਮਾਂ ਬਾਪ ਮਾਂ ਬਾਪ ਦਾ, ਸਹਾਰਾ ਬਣ ਸਕਦੀਆਂ ਨੇ। ਆਪਣਾ ਚੌਕਸ ਹੋ ਜਾਣ ਕੁੜੀਆਂ, ਜਿਹੜੀਆਂ ਪੁਲਿਸ ਵਿੱਚ ਲੱਗ ਜਾਣਗੀਆਂ ਫੇਰ ਆਪਣਾ ਕੁਛ, ਕੰਮ ਕਰਨਗੀਆਂ। ਕੁਛ ਬਣ ਕੇ ਮਾਂ ਬਾਪ ਨੂੰ, ਦਿਖਾਣਗੀਆਂ ਨੌਕਰੀ ਕਰਨਗੀਆਂ। ਤੇ ਨੌਕਰੀਆਂ, ਨੌਕਰੀਆਂ ਮੋਦੀ ਦਿੰਦਾ ਨੀ ਹੈਗਾ। ਹਾਂ ਮੈਂ ਤੇ, ਪੀ -ਐਮ ਬਣ ਜਾਵਾਂ ਤੇ, ਸਾਰੇ ਇਹਨਾਂ ਦੇ ਖਰਚੇ ਜਿਹੜੇ ਊਟ ਪਟਾਂਗ ਨੇ ਬਣਾਏ, ਨੇ ਆਪਣੇ ਸਾਰੇ ਖਤਮ ਕਰਕੇ। ਤੇ ਲੜਕੀਆਂ-ਲੜਕਿਆਂ, ਨੂੰ ਸਭ ਨੂੰ ਨੌਕਰੀ ਦਿੱਤੀ ਜਾਵੇ। ਹਾਂ,
ਹੁਣ, ਥੋੜੇ ਦਿਨਾਂ ਦੀ ਗੱਲ ਏ, ਹੁਣ ਸਾਡੇ ਗਲੀ ਵਿੱਚ ਵੋਟਰ ਕਾਰਡ ਵੰਡਣ ਆਏ ਸੀ। ਦੇ ਗਏ ਸੀ, ਸਲੀਪਾਂ, ਉਹਦੇ ਤੇ ਵੀ ਹੁਣ ਨਵਾਂ ਰੌਲਾ, ਪਾ ਤਾ ਆ ਕਿ ਹਾਂ ਵੀ ਆਪਣੇ ਆਪਣੇ ਪੇਰੈਂਟਸ ਦੇ ਨਾ, ਕੋਈ ਮਤਲਬ, ਪਿੱਛਲਾ ਬਾਇਓਡਾਟਾ ਲੈ ਕੇ ਤੇ ਲਿਖੋ। ਹੁਣ, ਜਿਨਾਂ ਦੇ ਪੇਰੈਂਟਸ ਐਕਸਪਾਇਰ ਹੋ ਗਏ ਨੇ, ਉਹ ਕੀ ਕਰਨਗੇ? ਕਹਿੰਦੇ ਨਹੀਂ ਹੋਣਗੇ, ਮਤਲਬ ਡਾਟਾ ਚਾਹੀਦਾ ਹੀ ਚਾਹੀਦਾ ਜੇ
ਹਾਂ,
ਮਤਲਬ, ਰੂਲ ਤੇ ਰੂਲ, ਸਖਤੀ ਕਰੀ ਜਾ ਰਹੇ ਨੇ, ਕਰੀ ਜਾ ਰਹੇ ਨੇ, ਆਧਾਰ ਕਾਰਡ ਤੇ ਮੋਬਾਈਲ ਨੰਬਰ ਚਾਹੀਦੇ, ਨੇ ਜੋ ਲਿੰਕ ਹੈਗੇ ਨੇ।
ਹੂੰ-ਹੂੰ, ਮੇਰਾ ਇੱਕ ਫੋਨ ਪਹਿਲ ਹੈਗਾ ਸੀ, ਉਹ ਗੁਆਚ ਗਿਆ। ਹੁਣ ਮੇਰਾ ਫੋਨ ਦੂਜਾ ਹੈਗਾ, ਉਹ ਮੰਗਦੇ ਨੇ ਪਿਛਲੇ ਫੋਨ ਦਾ, ਮੈਂ ਹੁਣ ਕਿੱਥੋਂ ਲੈ ਕੇ ਆ ਮੈਨੂੰ ਯਾਦ
ਉਹ, ਉਹੀ ਤੇ ਚੀਜ਼ ਹੈ ਨਾ, ਉਹ ਕਈ ਵਾਰੀ ਸਿਮ ਕੋਈ ਹੋਰ ਲੈ ਲੈਂਦਾ, ਨਿਕਲਦੀ ਵੀ ਨਹੀਂ ਹੈ। ਨਿਕਲੇ ਫੇਰ ਤੇ ਬੰਦਾ ਕਹਿ ਵੀ ਦੇ ਕਿ ਹਾਂ ਵੀ ਚਲੋ, ਨਿਕਲ ਜਾਏਗੀ, ਅਸੀਂ ਕਰ ਲਾਂਗੇ ਸਾਡਾ ਵੀ। ਕੰਮ ਆਸਾਨ ਹੋਣਾ, ਜ਼ਰੂਰੀ ਥੋੜੀ ਹੋਨਾਂ ਦਾ ਹੀ ਹੈ। ਉਹਨਾਂ ਨੇ ਮਤਲਬ, ਬਹੁਤ ਜਿਆਦਾ ਸਟ੍ਰਿਕਟ ਰੂਲ ਕਰ ਤੇ ਨੇ, ਜਿਹੜਾ ਨੰਬਰ ਤੇ ਆਧਾਰ ਪੜ ਹੈਗਾ ਉਹੀ ਚੱਲੇਗਾ ਉਸ
ਹਾਂਜੀ ਹਾਂਜੀ ਹਾਂਜੀ ਹਾਂਜੀ ਮੇਰੇ ਆਧਾਰ ਕਾਰਡ ਦੇ ਇੱਕ ਤੇ ਮੇਰੀ ਉਮਰ ਲਿਖੀ ਸੀ ਪਚਪਨ ਇੱਕ ਤੇ ਲਿਖੀ ਸਤਾਵਨ ਪਚਪਨ ਦੇ ਤਾਂ ਲਿ ਹਾਏ ਜੀ ਬਈ ਮੇਰੀ ਪੈਨਸ਼ਨ ਲੱਗ ਜਾਵੇ ਤੇ ਉਹ ਜਦੋਂ ਪੈਨਸ਼ਨ ਲੱਗ ਗਈ ਤੇ ਹੁਣ ਕਹਿੰਦੇ ਆ ਪਚਪਨ ਕਿਉਂ ਲਿਖਵਾਈਏ ਤੇ ਸਤਾਵਨ ਕਿਉਂ ਲਿਖਵਾਈ ਤੁਸੀਂ ਫੇਰ ਹੁਣ ਉਹ ਕਹਿੰਦੇ ਨੇ, ਅਸੀਂ ਤੇ ਐ ਮੰ ਮੰਨਾਗੇ ਫਿਰ, ਤਾਂ ਮੇਰੀ ਪੈਨਸ਼ਨ ਲੱਗੀ ਸੀ।
ਅੱਛਾ ਜੀ।
ਅਤੇ ਹੁਣ ਇਹ ਰੌਲਾ ਹੀ ਹੈਗਾ ਨਾ, ਪਰਸੋਂ ਦੇ ਗਏ ਨੇ ਉਹ ਸਾਰੇ ਉਹ ਸਾਰੇ, ਫਾਰਮ ਹੁਣ ਭਰਨੇ ਨੇ ਸਾਰੇ ਪਰਿਵਾਰ ਦੇ। ਤੇ ਫਿਰ ਤਾਂ ਸਾਰਾ ਠੀਕ ਹੋਏਗਾ, ਹਾਂ ਸਾਰਾ ਬਾਇਓਡਾਟਾ ਮਿਲਾਉਣਾ ਰਹਿੰਦਾ, ਪਹਿਲੇ ਉਹ ਮਕਾਨ ਬਦਲਿਆ ਸੀ, ਮਕਾਨ ਦਾ ਵੀ ਰੌਲਾ ਸੀ, ਫਿਰ ਤਾਂ ਨੰਬਰ ਲੱਭ ਕੇ ਫਿਰ ਉਹ ਭਰਿਆ ਹੁਣ
ਹਾਂਜੀ- ਹਾਂਜੀ।
ਹਾਂ, ਪੀ -ਐਮ ਬਣ ਜਾਵਾਂਗੇ ਤੇ, ਫਿਰ ਸਾਰੇ ਆ, ਸਾਰਾ ਕੁਛ ਸਿਸਟਮ ਠੀਕ ਹੋ ਜਾਏਗਾ ਮੈਂ ਤੇ ਕਰਦਾਂਗੀ। ਚਲੋ ਜੀ ਚੰਗਾ ਜੀ ਫਿਰ ਬਾਅਦ ਚ ਗੱਲ ਕਰਾਂਗੇ ਠੀਕ ਹੈ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ